ਹੈਲੋ ਜੀ ਸਤਿ ਸ੍ਰੀ ਅਕਾਲ ਸਤ ਸ਼੍ਰੀ ਅਕਾਲ ਕਿਵੇ ਹੋ
ਵਧੀਆ ਜੀ ਵਧੀਆ ਤੁਸੀਂ ਦੱਸੋ
ਬਸ ਜ ਵਧੀਆ
ਹੋਰ ਦੱਸੋ ਘਰ ਪਰਿਵਾਰ ਸਹੀ ਸਾਰੇ
ਹਾਂਜੀ ਸਭ ਠੀਕ ਆ
ਹੋਰ ਦੱਸੋ
ਜੀ ਬਸ ਕੁਛ ਨਹੀਂ ਆਜ ਅੱਜ ਕੱਲ ਇਤਨੀ ਗਰਮੀ ਪੜ ਰਹੀ ਹੈ ਬਸ ਸੋਚਾ ਤੇ ਗਰਮੀ ਦੇ ਬਾਰੇ ਵਿੱਚ ਗੱਲ ਕਰ ਲਾ
ਹਾਂਜੀ ਪਰ ਸਾਡੇ ਇੱਥੇ ਵਧੀਆ ਮੌਸਮ ਹੈ ਇਸ ਟਾਈਮ ਸ਼ਾਇਦ ਮੀਂਹ ਪੈ ਰਿਹਾ ਕਿਤੇ ਨੇੜੇ ਤੇੜੇ ਤਾਂ ਉਸ ਕਰਕੇ ਠੰਡਾ ਮੌਸਮ ਹੋਇਆ ਪਿਆ ਇਸ ਟਾਈਮ ਵਧੀਆ ਇੱਥੇ
ਅੱਛਾ ਜੀ ਤੇ ਉੱਥੇ ਤਾਂ ਨੀ ਹੈ ਤੇ ਗਰਮੀ ਤੇ ਨ ਆ ਬਸ ਕੀ ਦੱਸਾਂ
ਅੱਛ ਅੱਛਾ ਨਹੀਂ ਸਾਡੇ ਤਾਂ ਸ਼ਾਇਦ ਨੇੜੇ ਤੇੜੇ ਇੱਥੇ ਮੀਂਹ ਪੈ ਰਿਹਾ ਉਹਦੇ ਕਰਕੇ ਪਾਣੀ ਦਾ ਠੰਡੀ ਠੰਡੀ ਹਵਾ ਆ ਰਹੀ ਹੈ ਤੇ ਉਸ ਹਿਸਾਬ ਨਾਲ ਮੌਸਮ ਇੱਥੇ ਬਹੁਤ ਵਧੀਆ ਹੈ
ਹਾਂਜੀ ਹਾਂਜੀ ਚਲੋ ਇਹ ਤਾਂ ਚੰਗੀ ਗੱਲ ਹੈ ਜੀ।
ਹਾਂਜੀ। ਤੇ ਐਂ ਫੇਰ ਨਾਲ ਵੈਸੇ ਵੀ ਬਹੁਤ ਦਿਨ ਤੋਂ ਹੋ ਗਿਆ ਸੀ ਕਿ ਗਰਮੀ ਨਾਲ ਬੁਰਾ ਹਾਲ ਹੋ ਗਿਆ ਸੀ। ਬਤ ਔਖਾ ਹੋ ਗਿਆ ਸੀ ਬੰਦਾ ਪੈਰ ਨਹੀਂ ਸਕ ਰਿਹਾ ਸੀ
ਅੱਜ ਕੱਲ੍ਹ ਤਾਂ ਇਤਨਾ ਵ ਹੋ ਗਿਆ ਤੇ ਗਰਮੀ ਕੇ ਮਾਰੇ ਬਸ ਪਾਣੀ ਪੀ ਜਾਂਦੇ ਹੈ ਇਨਸਾਨ। ਹਾਂ ਨਹੀਂ ਇਹਦੀ ਤੇ ਕੋਈ ਲੋੜ ਹੀ ਨਹੀਂ ਹੁੰਦਾ ਦੀ ਖਾਣਾ ਖਾਏ ਇਤਨਾ ਮੌਸਮ ਖ਼ਰਾਬ ਹੈ ਕਿ ਬੰਦਾ ਦ ਬਾਹਰ ਹੀ ਨਹੀਂ ਨਿਕਲ ਪਾਉਂਦਾ ਹੈ
ਹਾਂਜੀ ਬੰਦਾ ਬਾਹਰ ਨਿਕਲ ਕੇ ਵੀ ਉਹ ਉਹੀ ਟੈਨਸ਼ਨ ਜ ਹੋਈ ਜਾਂਦੀ ਆ ਬੰਦੇ ਨੂੰ ਸਿਰ ਦੁਖਨ ਲੱਗ ਜਾਂਦਾ ਜੇ ਜ਼ਿਆਦਾ ਗਰਮੀ ਚ ਘੁੰਮੀ ਜਾਵੇ
ਤੇ ਚੱਕਰ ਆਉਣ ਲੱਗ ਜਾਂਦੇ ਆ ਹਾਂਜੀ
ਉਹੀ ਉਹਦੇ ਕਰਕੇ ਬੰਦਾ ਘੱਟ ਹੁਣ ਤਾਂ ਦੋ ਤਿੰਨ ਦਿਨ ਤੋਂ ਅਵਾਈਡ ਹੀ ਕਰ ਰਿਹਾ ਬਾਹਰ ਜਾਣਾ ਘਰ ਰਹਿਣਾ ਉਹਹੁ ਪਸੰਦ ਕਰ ਰਿਹਾ ਹੋ ਬੰਦਾ
ਹਾਂਜੀ ਇਹ ਤਾਂ ਠੀਕ ਹੈ ਜੀ ਦੇਖੋ ਜੀ। ਉਹ ਹੈ ਨਾ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਦੀ ਹੈ ਫਿਰ ਧੂਪ ਵਿੱਚ ਨਿਕਲ ਗਿਆ ਔਰ ਇੰਨਾ ਪਾਣੀ ਪੀਿਆ ਨਹੀਂੀ ਜਾਂਦਾ
ਹਾਂਜੀ ਹਾਂਜੀ ਤੇ ਉਹੀ ਯ ਬਲ ਚੌਵੀ ਘੰਟੇ ਆਪਣੇ ਨਾਲ ਵੋਟਰ ਕਹਿੰ ਪਾਣੀ ਦੀ ਬੋਤਲ ਵੀ ਨਹੀਂ ਬੰਦਾ ਭੁੱਲ ਜਾਂਦਾ ਤੇ ਕਿਤੇ ਇਹੋ ਜਿਹੀ ਜਲਗਾ ਤੇ ਚੱਲ ਜਾਂਣਾ ਜਿੱਥੇ ਪਾਣੀ ਛੇਤੀ ਨਾ ਮਿਲੇ।
ਹਾਂਜੀ ਉਹੀ ਗੱਲ ਜੀ ਜੇ ਪਾਣੀ ਬੀਨਾ ਅ ਬਿਨਾਂ ਪਾਣੀ ਇਨਸਾਨ ਕੁਛ ਦਿ ਕੁਛ ਹੀ ਦਿਨ ਜ਼ਿੰਦਾ ਰਹਿ ਸਕਦਾ ਹੈ ਤਾਂ ਗਰਮੀ ਵਿੱਚ ਅਗਰ ਸਹੀ ਪਾਣੀ ਨਾ ਪੀਿਆ ਜਾਵੇ ਤਾਂ ਚਕਰ ਆਉਣਾ ਤੇ ਕਮਜ਼ੋਰੀ ਮਹਿਸੂਸ ਹੋਣਾ ਜੀ ਆਮ ਹੋ ਗਿਆ ਅੱਜ ਕੱਲ ਤੋਂ
ਸਹੀ ਗੱਲ ਹੈ ਜੀ ਸਹੀ ਗੱਲ।
ਹਾਂਜੀ।
ਕੋਈ ਆ ਬੰਦਾ ਆਪਣੀ ਸਿਹਤ ਨਾਲ ਉੱਥੇ ਸਟੈਂਪਿੰਗ ਗਰਮੀ ਦੇ ਵਿੱਚ ਬੰਦੇ ਨੂੰ ਜਿਹੜੇ ਜਿਹਨਾਂ ਦਾ ਰੋਡ ਦਾ ਕੰਮ ਬਾਹਰ ਜਾਣਾ ਹੀ ਆ ਜਨਾ ਜ਼ਰੂਰੀ ਆ ਉਹ ਹੁਣ ਆਪਣੀ ਅੰਤ ਨਾਲ ਇੱਥੇ ਇੱਥੇ ਆ ਕੇ ਆਪਣੇ ਹੱਥ ਨੂੰੜ ਨੂੰ ਖਾਣਾ ਦੇ ਲਦੇ ਹਾਂ।
ਹਾਂਜੀ ਦੇਖੋ ਜੀ ਅੱਜ ਕੱਲ ਤੋਂ ਲੂ ਲੱਗਣੇ ਦਾ ਇਨਾ ਖ਼ਤਰਾ ਰਹਿ ਗਿਆ ਹੈ ਤੇ ਬੰਦਾ ਬਾਹਰ ਜਾਏ। ਤੇ ਲੂ ਲਗਣ ਦਾ ਖ਼ਤਰਾ ਵੀ ਇੰਨਾ ਬਣ ਜਾਂਦਾ ਹੈ ਤੇ ਸਿਹਤ ਲਈ ਨੁਕਸਾਨ ਹੁੰਦਾ ਹੈ ਫਿਰ
ਹਾਂਜੀ ਹਾਂਜੀ। ਉਹਦੇ ਨਾਲ ਉਹੀ ਆ ਬੰਦਾ ਉਹ ਕੀ ਕਹਿੰਦੇ ਆ ਨੁਕਸਾਨ ਤਾਂ ਹੁੰਦਾ ਹੀ ਆ ਹੋਰ। ਵੀ ਬੰਦਾ ਐ ਹੁਣ ਆਪਣੀ ਮਜਬੂਰੀ ਹੈ ਮਜਬੂਰੀ ਹੈ ਤਾਂ ਉਹ ਤੋਂ ਪਿੱਛੇ ਵੀ ਨਹੀਂ ਹਟ ਸਕਦਾ।
ਹਾਂਜੀ ਇਹ ਗੱਲ ਵੀ ਸਹੀ ਹੈ ਜੀ ਮਜਬੂਰੀ ਹੈ ਤਾਂ ਕਰਨਾ ਹੀ ਪੜੇਗਾ। ਬਾਹਰ ਤੋਂ ਜਾਨਨਾ ਪੜੇਗਾ ਤਾਂ ਕਮਾ ਕੇ ਲ ਤਾਂ ਕੁਝ ਗਰਮੀ ਵਿੱਚ ਆਪਣਾ ਸਰੀਰ ਦਾ ਤਾਪਮਾਨ ਵੀ ਠੀਕ ਰੱਖਣਾ ਚਾਹੀਦਾ ਤੇ ਅੱਸੀ ਸਹੀ ਪਸੀਨਾ ਨਿਕਲੇ ਤੇ ਸਰੀਰ ਨੂੰ ਠੰਡਾ ਰੱਖਣਾ। ਚਾਹੀਦਾ ਤੇ ਲੱਸੀ ਪੀ ਲੋਓ ਤੇ ਛਛ ਹੋ ਗਈ। ਤੇ ਗਲੂਕੋਨ ਡੀ ਹੋ ਗਈ।
ਹਾਂਜੀ ਹਾਂਜੀ ਆਹੀ ਆ ਇਹੀ ਚੀਜ਼ਾਂ ਇਸ ਟਾਈਮ ਨਾਲ ਇਹੀ। ਟਾਈਮ ਹੈ ਜਿਹੜੇ ਆ ਆਹੀ ਚੀਜ਼ਾਂ ਸਭ ਤੋਂ ਜ਼ਿਆਦਾ ਲੋੜਵੰਦ ਨੇ
ਹਾਂਜੀ ਤੇ ਸਰੀਰ ਕੋ ਹਾਈਡ੍ਰੇਟਡ ਵੀ ਰੱਖੇ। ਜਿਵੇ ਦੇਖੋ ਅੱਜ ਕੱਲ੍ਹ ਤਾਂ ਇ ਇੰਨੀ ਗਰਮੀ ਵਿੱਚ ਤਾਂ ਬੱਚਾ ਪਾਣੀ ਵੀ ਨਹੀਂ ਪੀਂਦਾ ਤੇ ਮੈਂ ਤਾਂ ਔਰਸ ਡਾਲ ਕੇ ਦੇਤੀ ਆ ਬੱਚਾ ਨੂੰ ਤਾਂ ਕਿ ਬੱਚੇ ਹਾਈਡ੍ਰੇਟ ਰਹੇ ਹਾਂਜੀ ਬੱਚੇ ਸਕੂਲ ਵਿੱਚ ਜਾਂਦੇ ਆ ਤਾਂ ਮੈਂ ਸਕੂਲ ਵਿੱਚ ਵੀ ਓਹਨਾ ਨੂੰ ਬੋਟਲ ਵਿੱਚ ਉਹੀ ਡਾਲ ਕੇ ਦੇਤੀ ਹੋ ਤੇ ਓ ਆਰ ਐਸ ਹੋ ਗਿਆ, ਕਿ ਰਸਨਾ ਹੋ ਗਿਆ, ਤੇ ਬ ਬੱਚੇ ਨੂੰ ਪਾਣੀ ਦੀ ਕਮੀ ਨਾ ਹੋ ਸਰੀਰ ਵਿੱਚ।
ਸਹੀ ਹੈ ਜੀ ਕਿਉਂਕਿ ਹੁਣ ਐ ਫਿਰ ਵੀ ਜਿਹੜੇ ਵੱਡੇ ਨੇ ਫਿਰ ਵੀ ਇੱਕ ਹੱਦ ਤੱਕ ਬਰਦਾਸ਼ਤ ਕਰ ਲਏਗਾ ਕਈ ਵਾਰ ਬੱਚਿਆਂ ਤੋਂ ਇੰਨੀ ਟਾਈਮ ਨਹੀਂ ਹੁੰਦੀ।
ਹਾਂਜੀ ਦੇਖੋ ਗਰਮੀ ਵਿੱਚ ਸਾ ਸਿਰਫ ਸਾਦਾ ਪਾਣੀ ਨਹੀਂ ਬਲਕਿ ਨਿੰਬੂ ਤੇ ਪਾ ਨਿੰਬੂ ਪਾਣੀ ਹੋ ਗਿਆ ਤੇ ਤੁਸੀਂ ਂਛਾਛ ਪੀ ਲਓ ਜਾਂ ਲੱਸੀ ਪੀ ਲਓ ਏਦਾਂ ਨਾਰੀਅਲ ਪਾਣੀ ਹੋ ਗਿਆ ਜੇ ਇਹ ਚੀਜ਼ ਹੈ ਬਹੁਤ ਫਾਇਦੇਮੰਦ ਹੈ ਜੀ।
ਹਾਂਜੀ ਸਭ ਤੋਂ ਵਧੀਆ ਫਾਇਦੇ ਮੰਦ ਜੀ ਨਿੰਬੂ ਕਿ
ਹਾਂਜੀ ਤੇ ਸਰੀਰ ਨੂੰ ਠੰਡਕ ਦਿੰਦੇ ਨੇ। ਤੇ ਮਿਨ ਨਮਕ ਦੇ ਮਿਨਰਲ ਦੀ ਕਮੀ ਨੂੰ ਵੀ ਪੂਰਾ ਕਰਦੀ ਹੈ। ਜੈਸੇ ਬਾਹਰ ਹਾਂਜੀ ਬਾਹਰ ਕੰਮ ਕਰਨ ਵਾਲੇ ਲੋਕਾਂ ਨੂੰ ਤਾਂ ਇਨ ਚੀਜ਼ਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਤੇ ਧਿਆਨ ਤਾਂ ਮੈਂ ਵੀ ਰੱਖਣਾ ਚਾਹੀਦਾ ਤੇ ਘਰ ਘਰ ਕੇ ਬੰਦੇ ਬਾਹਰ ਜਾਂਦੇ ਹੈ ਤਾਂ ਉਸਨੂੰ ਹਮ। ਨਿੰਬੂ ਪਾਣੀ ਹੋ ਗਿਆ ਤੇ ਛਾਛ ਦੇ ਦੋ ਤੇ ਲੱਸੀ ਹੋ ਗਈ ਸੁਬਾਹ ਸੁਬਾਹ ਤੇ ਨਾਰੀਅਲ ਪਾਣੀ ਪੀ ਲੋ। ਤਾਂ ਕੀ ਉਹ ਨੂੰ ਵੀ ਥੋੜਾ ਫ਼ਰਕ ਲੱਗੇ ਦੇਖੋ ਜੀ ਕਮਾਉਣਾ ਤਾਂ ਉਹਣੇ ਹੀ ਹੈ।
ਹਾਂਜੀ ਹਾਂਜੀ ਜੇ ਉਹ ਸਹੀ ਨੀ ਰਹਿਣਗੇ ਤਾਂ ਕਮਾਈਏ ਤੋਂ ਪਹਿਲਾਂ ਜੇ ਬਿਮਾਰ ਹੋ ਕੇ ਬਹਿ ਗਏ।
ਹਾਂਜੀ ਉਹ ਚੀਜ਼ ਦੇਖੋ ਬੱਚੇ ਹੋ ਜਾਂ। ਬਜ਼ੁਰਗ ਤੇ ਬਿਮਾਰ ਲੋਕਾਂ ਨੂੰ ਗਰਮੀ ਵਿੱਚ ਜ਼ਿਆਦਾ ਧਿਆਨ ਲੋੜ ਹੁੰਦੀ ਏ। ਕਈ ਵਾਰੀ ਉਹ ਪਿਆਸ ਨਹੀਂ ਮਹਿਸੂਸ ਕਰਦੇ ਬੱਚੇ, ਤੇ ਉਹਨਾਂ ਦੇ ਸਰੀਰ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸੇ ਕਰਕੇ ਟਾਈਮ ਤੇ ਟਾਈਮ ਉਹਨਾ ਨੂੰ ਪਾਣੀ ਪਿਲਾਉਣਾ ਚਾਹੀਦਾ ਹੈ।
ਸਹੀ ਹੈ ਜਿਵੇਂ ਹੁਣ ਖੁਦ ਨੂੰ ਵੀ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ ਤਾਂ ਕਿ, ਆਪਣੀ ਜਿੰਨੀ ਮਤਲਬ ਲੋੜ ਹੈ ਪਾਣੀ ਜ਼ਿਆਦਾ ਤੋਂ ਜ਼ਿਆਦਾ ਗਰਮੀਆਂ 'ਚ ਤਾਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ, ਤਾਂ ਉਹਦੇ ਜਿਹੜਾ ਬੰਦਾ। ਆਪਣੇ ਧਿਆਨ ਰੱਖ ਜਾਵੇ, ਪਾਣੀ ਵਾਰ ਵਾਰ ਪੀਤਾ ਪੀਂਦਾ ਜਾਈ ਜਾਵੇ ਜਿਹਦੇ ਨਾਲ ਉਹਦੀ ਬੋਡੀ ਨੂੰ ਐਵੇਂ ਨੁਕਸਾਨ ਨਾ ਹੋਵੇ।
ਹਾਂਜੀ, ਦੇਖੋ ਪਾਣੀ ਤਾਂ ਪਾਣੀ ਕੀ ਬਹੁਤ ਜ਼ਿਆਦਾ ਨੀਡ ਹੁੰਦੀ ਹੈ ਇਸ ਟਾਈਮ ਤੋਂ ਇੰਨੀ ਜ਼ਿਆਦਾ ਨੀਂਡ ਹੁੰਦੀ ਹੈ, ਬਹੁਤ ਹੀ ਤੇ ਹਮੈਂ ਨੀ, ਹਾਂਜੀ। ਸਰ ਵੀ ਕਹਿੰਦੇ ਨੇ, ਤੇ ਮੈਂ ਸਕੂਲ ਵਿੱਚ ਗਈ ਬੱਚਿਆਂ ਦੇ ਤੇ ਮੈਂ ਟੀਚਰ ਨੂੰ ਵੀ ਸਮਝਾ ਕੇ ਆਉਂਦੀ ਹੈ ਕਿ ਬੱਚਿਆਂ ਦਾ ਧਿਆਨ ਰੱਖੋ, ਤੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਬੱਚਿਆਂ ਦੀ ਬੋਟਲ ਚੈੱਕ ਕਰੋ ਬੱਚਿਆਂ ਨੂੰ। ਪਾਣੀ ਖ਼ਤਮ ਕੀਤਾ ਕਿ ਨਹੀਂ ਕੀਤਾ
ਹਾਂਜੀ ਹਾਂਜੀ, ਬੱਚਿਆਂ ਨੂੰ ਵਾਰ ਵਾਰ ਕਹਿਣਾ ਚਾਹੀਦਾ ਕਿਉਂਕਿ ਕਈ ਕਿਉਂਕਿ ਛੋਟੇ ਬੱਚੇ ਜ਼ਿਆਦਾਤਰ ਆਪਣਾ ਧਿਆਨ ਰੱਖਦੇ ਹੈ ਕਿ ਹੁਣ ਛੋਟੇ ਨੇ ਉਹਨਾ ਨੂੰ ਕਿਆ ਪਤਾ, ਕਿ ਕਿੰਨਾ ਪਾਣੀ ਪੀਣਾ ਕਿੰਨਾ ਨਹੀਂ ਪੀਣਾ
ਬੱਚੇ ਜ਼ਿਆਦਾ ਐਕਟੀਵਿਟੀ ਕਰਨ ਦਯੈ ਹੈ ਤਾਂ, ਬੱਚੇ ਨੂੰ ਜ਼ਿਆਦਾ ਪਿਆਸ ਲੱਗਦੀ ਹੈ ਤਾਂ ਬੱਚੇ ਧਿਆਨ ਨਹੀਂ ਦੇਦੇ ਅਤੇ ਉਸਂ ਬੱਚਿਆਂ ਨੂੰ, ਫਿਰ ਚੱਕਰ ਆਉਂਦੇ ਹੈ। ਤੇ ਬੱਚਿਆਂ ਨੂੰ ਸਿਰ ਦਰਦ ਹੁੰਦਾ ਹੈ, ਇਹੀ ਗੱਲ ਹੋ ਜਾਂਦੀ ਹੈ-
ਹਾਂਜੀ ਉਹੀ ਇਸ ਟਾਈਮ ਤਾਂ ਸਭ ਤੋਂ ਜ਼ਿਆਦਾ ਲੋੜ ਆ ਬੰਦੇ ਨੂੰ! ਆਪਣੇ ਆਪਣੇ ਬੱਚਿਆਂ ਦੇ, ਆਪ ਜਿਹੜੇ ਲੇਡੀਜ਼ ਆ ਉਹਨਾਂ ਨੂੰ ਆਪਣੀ ਫੈਮਿਲੀ ਦੇ ਜਿਆਦਾ ਜੇ ਬਾਹਰ ਤੋਂ ਕੋਈ ਆ ਰਿਹਾ, ਤੁ ਉਹਾਨੂੰ ਕੁਛ ਇਹੋ ਜਿਹਾ ਦੋ ਜਿਹ ਨਾਲ ਉਹਦੀ ਜਿਹੜਾ ਪਾਣੀ ਦੀ ਉਹ ਸਾਰੀ ਕਮੀ ਪੂਰੀ ਹੋ ਜਾਵੇ, ਜਦ
ਹਾਂਜੀ, ਬਸ ਹਾਂਜੀ ਇਹੀ ਹੈ ਬਸ ਇਸੇ ਕਰ ਟਾਈਮ। ਟਾਈਮ ਉਹਨੂੰ ਪਾਣੀ ਪਿਲਾਉਣਾ ਚਾਹੀਦਾ ਜਲਦੀ ਜਲਦੀ, ਕ ਬੱਚੇ ਹੋ ਤੇ ਘਰ ਦੇ ਬੜੇ ਬੁੱਢੇ ਹੋ। ਪਾਣੀ ਸਿਰਫ਼ ਇਨਸਾਨ ਦੇ ਲਈ ਨਹੀਂ ਹੈ ਜੀ, ਬਲਕਿ ਜਾਨਵਰ ਅਤੇ ਪੇੜ ਪੌਦੇ। ਜਿ ਪੇੜ ਪੌਦੇ ਨੂੰ ਪਾਣੀ ਨਾ ਦਿਓ ਇਸ ਟਾਈਮ ਵਿੱਚ! ਤੇ ਕੈਸੇ ਹੋ ਜਾਂਦੇ ਹੈ ਤੇ ਸੁਕ ਜਾਂਦੇ ਆ, ਤੇ ਮਰ ਜਾਂਦੇ ਹੈ ਹਾਂਜੀ। ਤਾਂ ਉਹਨਾਂ ਨੂੰ ਵੀ ਜ਼ਰੂਰਤ ਹੈ ਉਹਨਾਂ ਨੂੰ ਵੀ ਪਾਣੀ ਦੋ
ਹਾਂਜੀ ਸਹੀ ਕਿਹਾ, ਜਾ ਜਿਵੇਂ ਆਪਾਂ ਲੋਕ ਥੋੜਾ ਜਿਹਾ ਬਾਹਰ ਪਾਣੀ ਰੱਖਦਾ, ਜਿਵੇਂ ਬਾਹਰ ਅਵਾਰਾ ਕੁੱਤੇ ਆ ਤਾਂ ਉਹਨਾਂ ਲਈ ਪਾਣੀ ਆ ਪੇੜ ਪ ਜਿਹੜੇ ਪੇੜ ਪੌਦੇੇ ਨੂੰ ਪਾਣੀ ਦੇਈ ਜਾਵੇ, ਵੀ ਇਸ ਟਾਈਮ ਤਾਂ ਸਾਰਿਆਂ ਨੂੰ ਲੋੜ ਆ ਪਾਣੀ ਦੀ।
ਹਾਂਜੀ, ਦੇਖੋ ਗਰਮੀ ਵਿੱਚ ਅਗਰ ਪਾਣੀ ਦੀ ਕਿੱਲਤ ਜਾਓ ਤਾਂ ਖੇਤ ਕੀ ਹੋ ਖੇਤੀ ਸੁੂੱਕ ਜਾਂਦੀ ਹੈ ਤੇ ਜਾਨਵਰ, ਉਹ ਸਾਡੇ ਕੋਈ ਵੀ ਛੋਟੇ ਬਡੇ ਅੱਜ ਕੱਲ੍ਹ ਦੇਖੋ, ਕੈਟ ਕਿ ਕੈਟ ਨੂੰ ਕਿੰਨੀ ਗਰਮੀ ਲੱਗਦੀ ਹੈ ਗਰਮੀ ਵਿੱਚ ਉਹਨਾਂ ਨੂੰ ਪਾਨ ਕੀ ਪਾਣੀ ਕਿ ਕਿੰਨੀ ਨੀਡ ਹੁੰਦੀ ਹੈ।
ਹਾਂਜੀ ਹਾਂਜੀ, ਉਹੀ ਹੈ ਇਸ ਟਾਈਮ ਤਾਂ ਸਾਰਿਆਂ ਨੂੰ। ਗਰਮੀ ਦੇ ਵਿੱਚ ਧਿਆਨ ਦੇਿੰਦੇ ਉਹੀ ਅ, ਅੱਜ ਕੱਲ ਤਾਂ ਹੀ ਆਪਾਂ ਦੇਖਦੇ ਹਾਂ ਬਾਹਰ ਦੇ ਵਿੱਚ ਲੋਕ ਜਾਂ ਪਾਣੀ ਦਾ ਲੰਗਰ ਲਾਉਦੇ ਜਾਂ ਮਿੱਠਾ ਪਾਣੀ ਦਾ ਲੰਗਰ ਹੁੰਦਾ ਜਾਂ ਹੋਰ ਛਬੀਲਾ ਹੁੰਦੀਆਂ ਨਾ ਇਸੇ। ਟੈਮ ਨਾਲੇ ਲੈਲੇ ਕਿਉਂਕਿ ਉਹਨਾ ਨੂੰ ਪਤਾ, ਕਿ ਇਸ ਟਾਈਮ ਹੀ ਹੈ ਜਿਹੜਾ ਸਭ ਜ਼ਿਆਦਾ ਬੰਦੇ ਨੂੰ ਪਾਣੀ ਦੀ ਲੋੜ ਹੋ ਹੈ ਕਿਉਂਕ ਲੋਕ ਕਈ ਵਾਰ ਹੈ ਜੇ ਜਿਹੜੇ, ਦੂਰ ਕਿਤੇ ਹੋਰ ਟਰੈਵਲ ਕਰ ਰਹੇ ਨੇ, ਜਿਹਨਾਂ ਦਾ ਮਤਲਬ ਉਹਦਾ ਜ ਕਿਤੇ ਇੱਥੇ ਤੋਂ ਦਿੱਲੀ ਤੋਂ ਲੈ ਕਿਸੇ ਦਾ ਹੋਰ ਬਾਹਰ ਤੱਕ ਜਗ੍ਹਾ ਕੰਮ ਆ ਤਾਂ ਰਾਤ ਜੇ ਉਹਨੂੰ ਪਾਣੀ ਦੀ ਜ਼ਿਆਦਾ ਕਿੱਲਤ ਹੋ ਗਈ, ਤਾਂ ਉਹਦੇ ਲਈ ਲਾਉਂਦੇ ਹਾਂ ਤਾਂ ਕਿ ਉਹ ਪੀ ਲਵੇ ਤੇ ਬੰਦਾ ਆਪਣਾ ਜਿਹੜਾ ਦਿਲ ਹੈ ਸ਼ਾਂਤ ਕਰ ਲਵੇ, ਥੋੜਾ ਦਿਮਾਗ ਸ਼ਾਂਤ ਵੀ ਹੁੰਦਾ ਆਪਣਾ
ਹਾਂਜੀ ਹਾਂਜੀ, ਇਹੀ ਗੱਲ ਹੈ ਜੀ ਪਾਣੀ ਦਾ ਬਚਾਨਣਾ ਹਾਂ ਹਾਂਜੀ ਪਾਣੀ ਬਚਾਉਣਾ ਵੀ ਜ਼ਰੂਰੀਤ ਗਰਮੀ ਵਿੱਚ ਕਮ ਆ ਜਾਂਦਾ ਹੈ, ਇਸੇ ਕਰਕੇ ਪਾਣੀ ਨੂੰ ਬਚਾਉਣ ਤੇ ਸਾਡੀ ਜਿੰਮੇਦਾਰੀ ਹੈ, ਅਭੀ ਹਾਂਜੀ ਬਸ ਇਹ ਤਾਂ ਇਸ ਮੌਸਮ ਪ ਜ਼ਿਆਦਾ ਨੀਡ ਹੋਤੀ ਹੈ, ਜ਼ਿਆਦਾ ਲੋਡ ਹੋਤਾ ਹੈ ਪਾਣੀ ਦਾ ਤਾਂ ਹਮੈਂ ਧਿਆਨ ਰੱਖਣਾ ਚਾਹੀਦਾ ਕਿ, ਪਾਣੀ ਜ਼ਿਆਦਾ ਵੇਸਟ ਨਾ ਹੋ।
ਸਹੀ ਕਿਹਾ ਕਈ ਵਾਰ ਐਵੇਂ ਹੁੰਦੈ ਜਿਹੜੇ ਕਈ ਵਾਰ ਇਹੋ ਜਿਹੀ ਜਗ੍ਹਾ ਨੇ ਜਿੱਥੇ ਪਾਣੀ ਚੌਵੀ ਘੰਟੇ ਨਹੀਂ ਆ ਸਕਦੇ ਜਾਂ ਟਾਇਮ ਤੱਕ ਲਿਮਿਟ ਤੱਕ ਪਾਣੀ ਆਂਦਾ ਤਾਂ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਕਿੰਨਾ ਪਾਣੀ ਕੇਰਨਾ ਤੇ ਕਿੰਨਾ ਬਚਾਣਾ ਤਾਂ ਕਿ ਉਹ ਲੋਕ ਪਹਿਲਾਂ ਜਿੰਨਾ ਟੈਮ ਪਾਣੀ ਆਂਦੈ ਤਾਂ ਉਹਨਾਂ ਬਾਲਟੀਆਂ ਭਰ ਕੇ ਰੱਖ ਲੈਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਹੁਣ ਇਹ ਤੋਂ ਬਾਅਦ ਕਿ ਪਤਾ ਪਾਣੀ ਆਵੇ ਯਾ ਨਾ ਆਵੇ
ਹਾਂਜੀ। ਉਹੀ ਗੱਲ ਹੈ ਜੀ ਅਗਰ ਅਸੀਂ ਪਾਣੀ ਦੀ ਅਹਿਮੀਅਤ ਨਾ ਸਮਝੇ ਤਾਂ ਗਰਮੀ ਨਾਲ ਹੋਣ ਵਾਲੇ ਵਾਲੀ ਬਿਮਾਰੀ ਕੈਸੇ ਬਚ ਸਕਦੇ ਹਾਂ ਜੀ
ਸਹੀ ਕਿਹਾ ਜੀ ਜਿਵੇਂ ਹੁਣ ਪਾਣੀ ਐਂ ਤਾਂ ਹੈ ਨੀ ਕਿ ਆਪਣੇ ਸਭ ਆਪਣ ਲਈ ਆਪਾਂ ਆਪਣੇ ਲਈ ਵਿਚਾਰੇ ਕਲ ਨੂੰ ਕੀ ਪਤਾ ਪਾਣੀ ਘੱਟਦਾ ਜਾਵੇ ਤੇ ਹੋਰ ਹੋਰ ਜ਼ਿਆਦਾ ਕੀ ਆ ਕੇ ਆਪਣੇ ਬੱਚਿਆਂ ਦੀ ਵਾਰੀ ਆਵੇ ਤਾਂ ਪਾਣੀ ਰਹੇ ਹੀ ਨਾ
ਰਹੇ ਨਾ ਹਾਂਜੀ ਤੇ ਪਾਣੀ ਬਚਾਣਾ ਵੀ। ਪਾਣੀ ਦੀ ਜਿਤਨੀ ਨੀਡ ਪੀਣੇ ਦੀ ਹੁੰਦੀ ਹੈ ਤੇ ਉਸ ਤੋਂ ਜ਼ਿਆਦਾ ਬਚਾਨੇ ਕੀ ਹੁੰਦੀ ਹੈ।
ਸਹੀ ਕਿਹਾ ਹੈ ਜੀ ਜਿਵੇਂ ਹੁਣ ਆਪਾਂ ਜਿਵੇ ਵੀ ਤੁਸੀਂ ਕਿਹਾ ਪੇੜ ਪੌਦਿਆਂ ਨੂੰ ਜੇ ਪਾਣੀ ਨਾ ਦਿੱਤਾ ਜਾਵੇ ਜੇ ਪੇੜ ਪੌਦਿਆਂ ਨੂੰ ਪਾਣੀ ਨਹੀਂ ਤਾਂ ਉਹੀ ਗੱਲ ਜਿਵੇ ਸੁਨਾਮੀ ਸਨੁਮੀ ਆਂਦੀ ਐ। ਅੱਗੇ ਜਾ ਕੇ ਜਿਹੜੇ ਜੇ ਈਕੋ ਸਿਸਟਮ ਇੰਨੇ ਠੀਕ ਰਿਹਾ ਸੁਨਾਮੀ ਆਊਗੀ ਆਪ ਹੋਰ ਆਣ ਕੇ ਹੋਰ ਜਾਣਗੇ ਜਿਸ ਨਾਲ ਆਪਾਂ ਹੀ ਨਹੀਂ ਰਹਾਂਗੇ।
ਹਾਂਜੀ ਤੇ ਧਿਆਨ ਰੱਖੇਗੇ ਨਾ ਹਾਂਜੀ ਬਹੁਤ ਜਰੂਰੀ ਹੈ ਜੀ ਫਾਈਦਾ ਤੇ ਮੌਜ ਜੀ ਜੀ ਬਿਲਕੁਲ ਸਹੀ ਬਾਤ ਹੈ। ਮਤ ਦੇਖ ਦੇਖ ਤੇ ਹੋ ਨਾ ਹਾਂਜੀ ਹਾਂਜੀ ਤੇ ਨੁਕਸਾਨ ਹੀ ਹੋ ਜਾਂਦਾ ਹੈ ਫਿਰ ਤੋਂ
ਹਾਂਜੀ ਉਹੀ ਹੈ ਨੁਕਸਾਨ ਹੈ ਫੇਰ ਤਾਂ ਜੀਵਨ ਹੀ ਨਹੀਂ ਹੈਗਾ ਫੇਰ ਕਿਆ ਕਰਨਾ। ਫਿਰ ਕਿਆ ਉਹ ਕਿਆ ਕਿ ਇੰਨੀ ਜਗ੍ਹਾ ਬੰਦਾ ਜਿਹੜਾ ਜਗ੍ਹਾ ਲਈ ਪੇੜ ਕੱਟਦਾ ਫਿਰਦਾ ਹੈ। ਕਿੰਨੀ ਕੁ ਜਗ੍ਹਾ ਲੈ ਕੇ ਰਹਿ ਜੂਗਾ ਬੰਦਾ।
ਹਾਂਜੀ ਹਾਂਜੀ ਬਿਲਕੁਲ ਤੇ ਹਮੈਂ ਇਹ ਹੋਣਾ ਚਾਹੀਏ ਨਾ ਜੀ। ਦੇਖੋ ਜੀ ਜਾਨਵਰ ਹੋ ਗਏ ਤੇ ਉੱਪਰ ਪੱਕਸ਼ੀ ਆਦੇ ਹੈ ਤੇ ਚਿੜੀਆ ਹੋ ਗਈ। ਕੋਈ ਵੀ ਹੋ ਗਿਆ ਜਾਨਵਰ ਹੁਣ ਉਹਨੋ ਲਈ ਪਾਣੀ ਰੱਖਣਾ ਚਾਹੀਦਾ ਤੇ ਮਟਕੇ ਵਿੱਚ ਤੇ ਗਿਲਾਸ ਵਿੱਚ ਜੇ ਜਿੰਨੇ ਵੀ ਚੀਜ਼ ਵਿੱਚ ਰੱਖੋ ਓ ਪਰ ਪਾਣੀ ਰੱਖੋ ਤੇ ਇੰਨੀ ਗਰਮੀ ਵਿੱਚ ਉਹ ਨੂੰ ਵੀ ਤਾਂ ਪਿਆਸ ਲੱਗਦੀ ਹੈ
ਹਾਂਜੀ ਹਾਂਜੀ ਸਹੀ ਗੱਲ ਹੈ ਕਿ ਉਹਨਾਂ ਨੂੰ ਵੀ ਪਿਆਸ ਲਾ ਦੀ ਉਹਨਾਂ ਦੀ ਵੀ ਮਦਦ ਕਰਨੀ ਬਹੁਤ ਜ਼ਰੂਰੀ ਹੈ ਜੀ
ਹਾਂਜੀ ਚਲੇ ਜੀ ਹਾਂਜੀ ਹਾਂਜੀ ਆਪ ਧਿਆਨ ਰੱਖਣਾ ਜੀ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ